ਦਿਵਿਆ।
ਮੈਂ ਬਸ ਲੇਟੀ ਹੋਈ ਸਾਂ।
ਖਾਲੀ ਲਈ ਰੋਟੀ।
ਹਾਂਜੀ ਖਾਲੀ ਰੋਟੀ ਅਸੀਂ।
ਕਿਤੇੇ
ਗਿਨੀ ਵੀ ਲੇਟੀ ਸੀ ਮੇਰੇ ਕੋਲ।
ਸ਼ੈਲੀ ਦਾ ਫੋਨ ਆਇਆ ਸੀ।
ਕੀ ਕਹਿੰਦਾ ਸੀ?
ਕਹਿ ਰਹੀ ਸੀ ਦਵਾਈ ਲੈ ਮੰਗ ਲਈ ਆ ਮੈਂ ਕਿਹਾ ਕੀਤਾ ਏ ਫੋਨ ਲੱਕੀ ਨੂੰ।
ਅੱਛਾ।
ਲੱਕੀ ਨੂੰ ਕੀਤਾ ਸੀ ਡਾਕਟਰ ਦਾ ਨੰਬਰ ਲਿਆ ਫੇਰ ਉਹਨੂੰ ਕੀਤਾ। ਡਾਕਟਰ ਕਹਿੰਦਾ ਮੈਂ ਬਾਹਰ ਆ।
ਅੱਛਾ
ਕਹਿੰਦਾ ਮੈਂ ਆਪੇ ਜੇ ਤੁਹਾਡਾ ਡਾਇਰੀ 'ਚ ਲਿਖਿਆ ਹੋਇਆ ਮੈਂ ਤੁਹਾਨੂੰ ਆਪੇ ਫੋਨ ਕਰ ਲਾਂਗਾ।
ਠੀਕ ਹੈ, ਠੀਕ ਏ।
ਠੀਕ ਹੈ, ਠੀਕ ਹੈ, ਫਿਰ ਆਪੇ ਕਰ ਲਓ।
ਹਮ।
ਹੋਰ ਆਈ ਨਹੀਂ ਸੀ ਉਹਦੀ ਮੰਮੀ ਸਾਹਮਣੇ ਆਂਟੀ ਨਹੀਂ ਆਈ ਸੀ।
ਨਾ ਅੱਜ ਤਾਂ ਨਹੀਂ ਆਈ। ਹਮ ਅੱਛਾ।
ਹਮ ਵਿਪਨ ਭਾ ਨੂੰ ਕੀਤਾ ਵਿਪਨ ਭਾ ਕਹਿਂਦਾ ਦਸ ਮਿੰਟ ਤੱਕ ਕਰਦਾ। ਦਾ ਫੇਰ ਆਇਆ ਹੀ ਨਹੀਂ ਉਹਨਾਂ ਦਾ।
ਹਮ ਪਤਾ ਨਹੀ ਮੈਨੂੰ।
ਧਾਰਨ ਕੀ ਹੈ ਨਹੀਂ।
ਘਰ ਹੀ ਏ ਭਾਰੀ ਸੀ ਉਹ ਤੇ।
ਪਿੱਛੇ
ਹਮ
ਹੋਰ, ਗਰਮੀ ਬੜੀ ਏ।
ਬਹੁਤ ਗਰਮੀ ਏ ਬਾਹਰ ਤੋਂ ਮੂੰਹ ਨੀ ਕੱਢਣ ਹੋ ਰਿਹਾ ਇਨੀ ਤਪਸ਼ ਏ। ਬਾਰਿਸ਼ ਆਈ ਹੈ ਦੋ ਚਾਰ ਬੂੰਦਾਂ ਮੋਟੀਆਂ ਮੋਟੀਆਂ ਹੋ ਕੇ ਬੰਦ ਹੋ ਗਈਆਂ।
ਉਹ ਤੇ ਜ਼ਿਆਦਾ ਉਹ ਤੇ ਜ਼ਿਆਦਾ ਗਰਮੀ ਕਰਦੀ ਹੈ।
ਇਕ ਦਮ ਈ ਆਈ ਹੈ ਬਾਰਿਸ਼ ਇੱਕ। ਦੋ ਸਕਿੰਟ ਬਾਰਿਸ਼ ਆਈ ਹੈ ਸਿਰਫ।
ਅੱਛਾ, ਮਾਸੀ ਨੂੰ ਨੀ ਕੀਤਾ ਜੇ ਫੋਨ।
ਮਾਸੀ ਨੂੰ ਕੀਤਾ ਸੀ ਫੋਨ ਮੈਂ। ਹਮ ਉਹ ਤੇ ਗਈ ਨੀ ਦਿੱਲੀ ਅਗਵਾਨੀ ਏ ਹਲੇ ਤੇ। ਕਹਿੰਦੀ ਗਰਮੀ ਹੈ ਮੈਂ ਨੀ ਜਾਂਦੀ ਹਲੇ।
ਅੱਛਾ।
ਹਮ ਕਹਿੰਦੀ ਦੇਖਾਂਗੀ ਜੁਲਾਈ ਦੇ ਬਰਸਾਤਾਂ ਤੋਂ ਬਾਅਦ।
ਤੁਹਾਡੇ ਫੋਨ ਵਿੱਚ ਰੂਬੀ ਮਾਸੀ ਦੀ ਮਿਸ ਕੋਲ ਆਈ ਸੀ। ਉਹਦੀ ਕਿਦਣ ਦੀ ਕਿੰਦਰ ਦੀ ਸਾਸੂ ਮਾਂ ਦੀ ਡੈਥ ਹੋ ਗਈ ਹੈ?
ਪਤਾ ਨੀ ਮੈਂ ਕੀਤਾ ਸੀ ਫੋਨ ਉਹਨਾਂ ਨੇ ਫੋਨ ਚੁੱਕਿਆ ਹੀ ਨਹੀਂ।
ਫੋਟੋ ਜਿਹੀ ਪਾਈ ਏ ਕਿਂਦਰ ਦੀ ਸੱਸ ਹੈ ਸੀ?
ਹਾਂ, ਕਿਂਦਰ ਦੀ ਸੱਸ ਹੈਗੀ ਏ।
ਫਿਰ ਇੱਕ ਫੋਟੋ ਜਿਹੀ ਪਾਈ ਹੈ ਕਿਸੇ ਬਜ਼ੁਰਗਣੀ ਦੀ ਹੈ ਫੇਸਬੁੱਕ ਤੇ।
ਅੱਛਾ ਮੈਂ ਨੀ ਦੇਖੀ ਪੀਤਾ ਸੀ ਮੈਂ। ਰੂਬੀ ਨੂੰ ਫੋਨ, ਰੂਬੀ ਨੇ ਚੁੱਕਿਆ ਹੀ ਨੀ ਫੋਨ।
ਉਹਦੇ ਘਰ ਆਲੇ ਨੇ ਫੋਟੋ ਪਾਈ ਏ ਨਾ, ਮੈਨੂੰ ਲੱਗਦਾ ਉਹਦੀ ਸੱਸ ਪੂਰੀ ਹੋਈਏ, ਸ਼ਾਇਦ।
ਅੱਛਾ!
ਹਾਂ, ਓ ਫੇਸਬੁੱਕ ਖੋਲਕੇ ਵੇਖਿਆ ਮੈਂ ਹੁਣੇ।
ਅੱਛਾ-ਅੱਛਾ।
ਅਤੇ ਉਹਦੇ ਈਚ ਫੋਟੋ ਪਾਈ, ਮੈਂ ਕਿਹਾ ਤਾਈ ਰੂਬੀ ਮਾਸੀ ਕਰਦੀ ਹੋਇਗੀ। ਪਰਸੋ ਫੋਨ ਉਸ ਦਿਨ, ਤੁਹਾਡੇ ਫੋਨ ਈਚ ਮਿਸ ਕੌਲ ਆਈ ਹੋਈ ਸੀ।
ਅੱਛਾ-ਅੱਛਾ।
ਹੋਰ?
ਹੋਰ, ਬਸ ਹਾਂ ਬਸ, ਗਰਮੀ ਏ ਨਿਕਲੀਏ ਕੇ ਬਾਹਰ। ਇੰਨੀ ਤਪਸ਼ ਏ, ਕੁੱਝ ਕਹਿਣੇ ਹੱਦ। ਜ਼ਰਾ ਜਾ ਏਸੀ ਬੰਦ ਕਰੋ, ਫੇਰ ਕਮਰਾ ਗਰਮ ਹੋ ਜਾਂਦਾ।
ਹਾਂ, ਇੱਥੇ ਵੀ ਯੇਹੀ ਏ, ਸਭ।
ਹੂੰ।
ਜ਼ਿਆਦਾ ਗਰਮੀ
ਬਹੁਤ ਗਰਮੀ ਏ, ਬਹੁਤ। ਅੱਜ ਤਾਂ ਮੂੰਹ ਵੀ ਨੀ ਕੱਢਣ ਹੋ ਰਿਹਾ ਅੱਜ, ਅੱਜ ਜਿਆਦਾ ਗਰਮੀ ਹੋ ਗਈ ਏ।
ਇਹ ਲੋਕ ਤੁਹਾਨੂੰ ਕਿਹਾ ਸੀ ਨਾਲ ਹੀ ਆਜੋ ਤੁਸੀ, ਆਏ ਹੀ ਨੀ।
ਬਸ ਹੁਣ ਫੇਰ ਦੇਖਾਂਗੇ ਹਲੇ ਜ
ਰੱਖੜੀ ਤੇ ਦੇਖ ਲਿਓ।
ਹੂੰ ਹੋਰ ਖਾ ਬੈਠੇ ਰ੍ਹੋਟੀ? ਰਿੰਪੀ ਖਾਗਿਆ ਰੋਟੀ?
ਹਾਂ, ਖਾ ਗਏ ਨੇ।
ਤੂ ਉਹਨੂੰ ਕਹਿ ਨਾ, ਸੀਵਰਾਂ ਦਾ ਕੁੱਝ ਕਰੇ।
ਹਾਂ ਲਿਖਵਾਈ ਨੇ ਕੰਪਲੇਨ, ਹੁਣ ਆਣ ਕੰਪਲੇਨ ਵਾਲੇ। ਕਹਿੰਦੇ ਤਿੰਨ-ਚਾਰ ਵਾਰ ਸਵੇਰ ਦਾ ਲਿਖਵਾ ਚੁੱਕਾਂ।
ਹੂੰ।
ਔਖਾ ਹੋ ਜਾਂਦਾ ਬਾਅ'ਚ।
ਸਵੇਰੇ-ਸਵੇਰੇ ਨਹਾਲਿਆ ਕਰੋ ਨਾ। ਪਾਣੀ ਦੀ ਪਰੇਸ਼ਾਨੀ ਹੈ, ਤੇ।
ਵੱਡੇ ਵੀਰ-ਜੀ ਵੱਲ ਜਾਣਾ ਪਏਗਾ, ਮੈਨੂੰ ਤੇ ਲੱਗਦਾ।
ਚਲੀ ਜਾਈ ਮੰਨਤ ਨਾਲ।
ਐਂਹੀ ਹੋਇਗਾ, ਹੁਣ ਇੱਧਰ ਤਾਂ ਔਖਾ ਹੋਇਆ ਪਿਆ।
ਮੰਨਤ ਨਾਲ ਚਲੀ ਜਾ, ਮੰਨਤ ਵੀ ਨਹਾ ਆਵੇ, ਤੂੰ ਵੀ ਨਹਾਇਆ ਆਇਆ।
ਉਹ ਤੇ ਹੁਨ, ਨ੍ਹਾ‌ ਬੈਠੀ ਏ।
ਟਾਈਮਸਿਰ ਸਵੇਰੇ ਨ੍ਹਹਾ ਬੈਠਾ ਸੀ।
ਹੋਰ, ਅੰਸ਼ ਤੇ ਨਹਾਲਿਆ।
ਹੂੰ।
ਮੈਂ ਫੋਨ ਕੀਤਾ, ਉਦੋਂ ਮੰਜੂ ਭਾਬੀ ਨੇ ਚੱਕ ਕਿਆ ਕਹਿੰਦੀ, ਵਿਪਨ ਭਈਆ, ਉਹ ਗਏ ਨੇ ਬਜ਼ਾਰ।
ਅੱਛਾ।
ਮੈਂ ਕਿਹਾ ਆਏਂਗੇ ਬਾਤ ਕਰਾਨਾ। ਫਿਰ ''ਮੈਂ ਫੋਨ ਕੀਤਾ ਤ ਏ, ਕੀ ਕਹਿੰਦੇ ਨੇ, ਉਦੋਂ ਵੀ ਕਹਿੰਦੇ ਮੈਂ ਬਾਜ਼ਾਰ ਆਂ, ਘਰ ਜਾਕੇ ਦਸ-ਮਿੰਟ ਤੱਕ ਗੱਲ ਕਰਦਾ।
ਹੂੰ, ਹੂੰ
ਤੇ, ਚਲੋ ਦੇਖਦੇ ਆਂ। ਹੇਮਕੁੰਡ ਸਾਹਿਬ ਖੁੱਲ੍ਹੇ ਨੇ ਨਾ, ਅਕਤੂਬਰ, ਅਗਸਤ?
ਹਾਂ-ਹਾਂ-ਹਾਂ-ਹਾਂ, ਹੇਮਕੁੰਟ ਸਾਹਿਬ ਖੁੱਲ੍ਹੇ ਨੇ। ਹੁਣ ਤਾਂ ਬੜੀ, ਬੜੀ ਸੰਗਤ ਜਾ ਰਹੀ, ਨੈਨਸੀ।
ਚਲੀਏ ਆਪਾ ਵੀ।
ਚਲੋ ਚੱਲਦੇ ਹਾਂ।
ਕੀ ਕਿਨੀ ਚੜ ਲਏਗੀ।
ਚੜ੍ਹ ਲੇਗੀ ਕਿੰਨੀ। ਕਿਤੇ ਹੂੰ।
ਦੇਖਲੋ ਜੇ ਤੁਹਾਡੇ ਤੋਂ। ਅਬਲ ਤੇ ਚੈਪਕ-ਚੈੱਕਅਪ ਹੋਏਗਾ ਜੇ ਉਹਨਾ ਨੇ ਵਾਪਸ ਭੇਜ
ਨਹੀਂ ਚੈੱਕਅੱਪ ਹੁੰਦਾ। ਦੁਨੀਆਂ ਬਾੜੀਆ ਤੋ ਬੁੜੀਆਂ ਜਾਂਦੀਆਂ ਪਈਆਂ ਨੇ।
ਮੈਂ ਕਿਹਾ ਮਨਾ ਨਾ ਕਰਨ ਨਾ ਕਿਧਰੇ, ਅੱਛਾ।
ਹੂੰ।
ਦੇਖਦੇ ਹਾਂ ਫਿਰ ਬਣਾਵਾਂਗੇ।
ਹੂੰ।
ਸਾਡੇ ਤੇ ਨਾਲ ਵਾਲਿਆ ਦਾ ਲੈਂਟਰ ਪੈਣ ਲੱਗਿਆ ਇੰਨਾ ਗੰਦ ਪਾਇਆ ਹੋਇਆ। ਰੇਤਾ, ਬਜਰੀ-ਬਜਰੀ ਹੋਇਆ ਪਿਆ।
ਹਾਂ ਤੁਹਾਡੇ ਬਾਹਰ ਬੁਏ ਅਗੇ ਹੀ।
ਹੋਰ ਬੂਹੇ ਅੱਗੇ ਵੀ ਕੁੱਝ ਉੱਪਰ ਜਾਲ ਜਾ ਪਾ ਰਹੇ ਨੇ ਵਿਹੜੇ ਚ ਵਿਚੇ ਉਹ ਪਲਸਤਰ ਜਿਹਾ ਕਰਦੇ ਇੱਟਾਂ ਤੇ ਉਹ ਸਾਰਾ ਮਸਾਲਾ ਜਿਹਾ ਥੱਲੇ ਕੱਲ ਸਵੇਰੇ ਵੇੜਾ ਧੋ ਕੇ ਹਟੀ ਆਂ ਅਜੇ ਮੈਂ
ਹੂੰ ਤੇ ਉਹਨਾਂ ਨੂੰ ਕਿਹਾ ਆ ਕੇ ਸਾਫ਼ ਕਰਨ ਮਸਾਲਾ ਚੁੱਕਣ ਏਧਰੋਂ ਆ ਕੇ।
ਹੁਣ ਕਦੀ ਉੱਪਰ ਲੰਘਦੇ ਨੇ ਪੌੜੀਆਂ ਤੇ ਕੋਠੇ ਤੇ ਕੁੱਝ ਫੜਾਉਣ ਮਿਸਤਰੀ ਨੂੰ ਕਹਿੰਦੇ ਬਸ ਕੱਲ੍ਹ ਹੀ ਪੈ ਜਾਵੇਗਾ ਲੈਂਟਰ ਹੁਣ ਤਾਂ ਤੱਕ ਦਾ ਹੀ ਔਖਾ ਬਸ।
ਹੂੰ।
ਲੰਘਣ ਲੰਘਣ ਦਾ ਰਾਹ ਏ ਥੜੀ ਦੇ ਅੱਗੋਂ ਬਾਕੀ ਤੇ ਸਾਰਾ ਰੇਤਾ ਬਜਰੀ
ਹੂੰ ਹੂੰ ਹੂੰ।
ਮੁਸ਼ਕਿਲ ਹੋ ਪਈ ਹੈ। ਕਦੋਂ ਪਏਗਾ ਇਹਨਾਂ ਦਾ ਲੈਟਰ ਮੈਨੂੰ ਤਾਂ ਪਤਾ ਨੀ।
ਖਿੱਚ ਖਿੱਚ ਜਿਹੀ ਮਾਚੀ ਜਾਂਦੀ ਹੈ।
ਮਿੱਟੀ ਪਾ ਦਿਓ।
ਉਹ ਪਾਦਾਂਗੀ ਕਮੇਟੀ ਵੀ ਪਾਦਾਗੀ ਮੈਂ, ਸ਼ੈਲੀ ਨੇ ਰਾਤੀ ਫੋਨ ਚੁੱਕਿਆ ਨੀ ਹੁਣ ਅੱਜ ਕਰਾਂਗੀ ਰਾਤੀ।
ਉਹ ਤੇ ਮੇਰੇ ਤੋਂ ਬੈਲ ਵੱਜੀ ਸੀ ਨਾ ਗ਼ਲਤੀ ਨਾਲ ਤਾਂ ਉਹਦਾ ਫੋਨ ਆਇਆ ਸੀ।
ਅੱਛਾ-ਅੱਛਾ, ਕਿੰਨੇ ਵਜੇ ਆਇਆ ਸੀ।
ਮੇਰੀ ਤਾਂ ਗ਼ਲਤੀ ਨਾਲ ਵੱਜ ਗਈ ਸੀ। ਮੈਨੂੰ ਆਇਆ ਸੀ ਇਹੀ ਆ ਨਾ, ਬਾਰਾਂ ਕੁ ਵਜੇ ਸਾਢੇ
ਅੱਛਾ।
ਕਹਿੰਦਾ ਤੂੰ ਜਦੋਂ ਮਾਰੀਏ ਉਦੋਂ ਤਿੰਨ ਵੱਜੇ ਹੋਏ ਸੀ।
ਅੱਛਾ-ਅੱਛਾ।
ਤੇ ਮੇਰੇ ਤੋਂ ਗਲਤੀ ਨਾਲ ਲੱਗ ਗਈ ਸੀ।
ਹਾ।
ਤੇ ਚਾਹ ਬਣਾ ਲਈ ਜੇ।
ਨਹੀਂ, ਸੁਮਨ ਦੀ ਮੰਮੀ ਨੀ ਆਈ ਹਲੇ।
ਨਾ, ਸਗੋਂ ਭਾਬੀ ਨੂੰ ਮਿਲ ਕੇ ਆ ਜਾਂ ਵਿਚਾਰੀ ਵਿਕੀ ਐਡੀ ਵੱਡੀ-ਵੱਡੀ ਰੋਟੀਆਂ ਬਣਾ ਕੇ ਦਿੰਦਾ। ਫੋਨ ਕੀਤਾ ਸੀ ਮੈਂ ਕਹਿੰਦੀ ਕੱਲ ਆਵਾਂਗੇ।
ਅੱਛਾ।
ਉਹ ਵਿਚਾਰੀ ਭੁੱਖੀ ਪਾਣੀ ਬੈਠੀਏ ਭਾਬੀ ਵਿਚਾਰੀ।
ਹੁਣ ਰੋਟੀ ਨੀ ਬਣਾਈ ਵਿੱਕੀ ਨੇ।
ਅਹ ਐਏ ਡੇ ਵੱਡੇ ਵੱਡੇ ਫੁਲਕੇ ਸੁੱਕੇ ਜੇ ਉਹ ਕਿਤੇ ਭਾਬੀ ਦੇ ਲੰਘਦੇ ਨੇ। ਤੇ ਬਾਹਰ ਠੰਡੇ ਪਾਣੀ ਦੀ ਉਹ ਲੱਗੀ ਸੀ ਛਬੀਲ ਜੀ ਮੈਨੂੰ ਲੱਗਦਾ ਉਹ ਪੀ ਲਈ ਸੀ ਭਾਬੀ ਨੇ।
ਅੱਛਾ ਅੱਛਾ।
ਵਿਸ਼ਾਲੀ ਦੀ ਮੰਮੀ ਨੇ ਵੀ ਨਹੀ ਗੇੜਾ ਮਾਰਿਆ ਵੀ ਰੋਟੀ ਦੇ ਆਈਏ ਅਸੀਂ।
ਹੂੰ।
ਹੋਰ ਆਮ ਐਸ ਇਹ ਤੇ ਕਮੇਟੀ ਲਈ ਫੋਨ ਕੀਤਾ ਸੀ ਬਈ ਕਿਸ਼ਤ ਸੁਮਨ ਦੀ ਮੰਮੀ ਨੂੰ ਆੜਤੀ ਨੂੰ ਕਿਸ਼ਤ ਦੇਣੀ ਸੀ ਤੇ ਕਹਿੰਦੇ ਕਹਿੰਦੇ ਤੁਸੀਂ ਆਏ ਨਹੀਂ ਮੈਂ ਕਿਹਾ ਉਹਦਾ ਫੋਨ ਆਇਆ ਉਹ ਕਮੇਟੀ ਮੰਗੀ ਜਾਂਦੀ ਹੈ।
ਅੱਛਾ।
ਉੱਤੋਂ ਮਨੀ ਨੇ ਵੀ ਦਿਮਾਗ ਖਾਧਾ ਮਨੀ ਕਹਿੰਦੀ ਆਂਟੀ ਦਾ ਤੂੰ ਤਿੰਨ ਸੌ ਨੀ ਲਿਆਈ ਉਹ ਵੀ ਸਾਢੇ ਚਾਰ ਸੌ
ਨਹੀਂ ਗਈ ਸੀ ਨਾਲ ਸੀ ਮੈਂ ਵੀ। ਬਾਅਦ 'ਚ ਯਾਦ ਆਇਆ ਮੈਨੂੰ ਤੇ ਮੇਰੇ ਦਿਮਾਗ ਚੋਂ ਲਤ ਤਕਰੀਨਾ ਤੂੰ ਮੰਗੇ ਨਾ ਮੈਂ ਮੰਗੇ ਮੈਂ ਤਾਂ ਫੜਾ ਤੇ ਸਾਢੇ ਤਿੰਨ ਸੌ ਰੁਪਇਆ।
ਮੇਰੇ ਯਾਦ ਹੀ ਨੀ ਰਿਹਾ ਹੁਣ ਉਹਦਾ ਬਾਅਦ 'ਚ
ਕਹਿੰਦੀਆਂ ਭੇਜ ਦਾਂਗੇ ਸੌ।
ਭੇਜ ਦਿਓ ਉਹਨੂੰ ਮੈਂ ਦੇ ਦਾਂਗੀ ਚੱਲ।
ਹੂੰ।
ਉਹ ਵਾਰ ਵਾਰ ਕਹੀ ਜਾਂਦੀ ਹੈ ਤੇ ਮੇਰਾ ਵੀ ਹੈ ਤੇ ਤੁਹਾਡਾ ਵੀ ਹੈ।
ਹੂੰ।
ਹਜ਼ਾਰ ਰੁਪਇਆ ਉਹਦੀ ਮੈਂ ਕਮੇਟੀ ਪਾ ਲਾਂਗੀ ਜਿਹੜੇ
ਹੂੰ।
ਦੇਣੇ ਸੀ ਉਹ ਕਹਿੰਦੀ ਮੈਂ ਕੀ ਕਿਸ਼ਤ ਨਹੀਂ ਦਿੰਦੀ ਤੂੰ ਮੇਰੇ ਦੇਣੇ ਨੇ। ਤੇ ਮੇਰੇ ਪਾਲਾ ਤੂੰ। ਅੱਜ ਮੈਂ ਗਈ ਹਾਂ ਤੇ ਦੇਖਿਆਂ ਜਾਈ ਨਹੀਂ ਸੀ ਦੁਕਾਨ। ਤੇ ਮੈਨੂੰ ਲੱਗਦਾ ਗਰਮੀ ਗਰਮੀ ਕਰਕੇ ਨਹੀਂ ਆਈ ਹੋਣੀ।
ਹੂੰ।
ਹੁਣ ਜਾਣਾ ਸੀ, ਮੈਂ ਕਿਹਾ ਚੱਲ ਅੱਜੋ ਆਰਤੀ ਕੋਲੋਂ ਜਾਂਦੀ ਆ ਕਮੇਟੀ ਫੜ ਲਿਆਦੀ ਆ ਨਾਲੇ ਸਰਗੁਨ ਹੋਰਾ ਦੇ ਜਾਵਾਂਗੀ ਹੁਣ ਪਾਣੀ ਨਹੀਂ ਆਇਆ ਨਹਾਉਣ
ਚ ਹੁਣ ਚਲੀ ਜਾ ਤੂੰ ਲਾਡੀ ਦੇ ਅੰਦਰ ਮੰਨ ਐਕਟੀਵਾ ਤੇ ਨਿਕਲ ਜਾ ਦੋ ਮਿੰਟ ਲੱਗਣੇ ਨੇ।
ਵੀਰ ਜੀ ਕੰਮ ਤੇ ਹੋਣਗੇ ਨਾ ਘਰ ਤੇ ਤਾਲਾ ਹੋਏਗਾ।
ਤੇ ਪੁੱਛ ਲੈ ਫੋਨ ਕਰਕੇ।
ਘਰ ਤਾਲਾ ਲਾਇਆ ਹੋਣਾ ਉਹਨਾ ਨੇ।
ਫੋਨ ਕਰਕੇ ਪੁੱਛ ਲੈਣਾ।
ਔਖਾ ਹੋਇਆ ਪਿਆ ਸੱਚੀ। ਹੂੰ ਫੋਨ ਕਰਵਾਉਣੀ ਆ ਮੰਨਤ ਤੋਂ ਕੁਛ ਨਹੀਂ ਆ ਮੈਨੂੰ ਤੇ ਜਾਣਾ ਹੀ ਪੈਣਾ ਲੱਗਦਾ। ਚਲੋ ਦੇਖਦੀ ਹਾਂ ਕਰਦੀਆਂ ਨੇ ਫੋਨ ਪੁੱਛਦੀ ਆ ਕਿੱਧਰ ਨੇ।
ਚਲੋ।
ਠੀਕ ਹੈ।
ਠੀਕ ਹੈ।